ਹਾਂਜੀ ਸਤ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ
ਵਧੀਆ ਜੀ ਵਧੀਆ ਹੋਰ ਘਰ ਠੀਕ ਨੇ ਸਾਰੇ
ਵਧੀਆ ਜੀ ਵਧੀਆ ਸਭ ਵਧੀਆ
ਚਲੋ ਵਧੀਆ ਜੀ ਹਹ ਚਲੋ ਅੱਜ ਆਪਾਂ ਸੈਰ ਤੇ ਕਰਦੇ ਹਾਂ ਗੱਲ ਸੈਰ ਵਗੈਰਾ ਕਰਦੇ ਹੋ ਤੁਸੀ ਸਵੇਰ ਦੀ ਸੈਰ ਸ਼ਾਮ ਦੀ
ਨਹੀਂ, ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ, ਮੈਂ ਜਾਂਦੀ ਹੀ ਨੀ ਬਿਲਕੁਲ ਵੀ।
ਓਕੇ-ਓਕੇ। ਪਹਿਲਾ ਮਤਲਬ ਚਲੋ ਹੁਣ ਤਾਂ ਨਹੀਂ ਟਾਈਮ ਹੁੰਦਾ ਹਨਾ, ਵਿਆਹ ਤੋਂ ਬਾਅਦ, ਮਤਲਬ, ਪਹਿਲਾਂ ਜਾਂਦੇ ਹੁੰਦੇ ਸੀਗੇ ਵੈਸੇ ਤੁਸੀਂ?
ਨਾ, ਪਹਿਲਾਂ ਚੱਲ ਜਾਂਦੀ ਸੀ, ਹੁਣ ਇਹ ਨਾ ਉਹਨੂੰ ਕੁੜੀਆਂ ਨੇ ਮੇਰੇ ਸਕੂਲ ਜਾਣਾ ਹੁੰਦਾ ਫਿਰ ਉਹਨੂੰ ਤਿਆਰ ਕਰਨਾ ਬੜਾ ਕੰਮ ਹੋ ਜਾਂਦੇ, ਬ੍ਰੇਕਫਾਸਟ ਬਨਾਨ ਨਾ, ਲੰਚ ਬਨਾਨਾ, ਹਨਾ ਫਿਰ ਮੈਂ ਕਹਿੰਨੀ ਆਂ, ਪਹਿਲੇ ਹੁਨ ਕੀ ਜਾਈਏ, ਮੈਂ ਗੁਰਦੁਆਰੇ ਚਲ ਜਾਂਨੀ ਆਂ, ਸਵੇਰੇ ਬਸ।
ਓਕੇ! ਫਿਰ ਗੁਰਦੁਆਰੇ ਮਤਲਬ ਦੂਰ ਆ ਤੁਹਾਡੇ ਤੋ, ਤੁਰ
ਸਿਰਫ ਨੇੜੇ ਵੌਕਿੰਗ ਡਿਸਟੈਂਸ ਹੇਗਾ। ਸਿਰਫ ਦੋ ਮਿੰਟ ਦਾ ਰਸਤਾ ਐ, ਫਿਰ ਮੈਂ ਉੱਥੇ ਚੱਲ ਜਾਂਨੀ ਆਂ, ਉਹ ਵੀ ਹੁਣ ਕਿੰਨੇ ਹੀ ਚਿਰ ਹੋ ਗਿਆ ਜਾਨ ਹੀ ਨਹੀਂ ਹੋਇਆ।
ਓਕੇ-ਓਕੇ, ਨਹੀ ਵੈਸੇ ਦੇਖੋ ਹੈਨਾ ਸਵੇਰ ਦੀ ਸੈਰ ਤਾਂ ਸਭ ਤੋਂ ਵਧੀਆ ਵਧੀਆ, ਮਤਲਬ ਮੈਂ ਵੀ ਜਾਂਨੀ ਹੁੰਨੀ ਹਾਂ।
ਮੋਰਨਿੰਗ ਵੌਕ ਤੇ ਜਾਨਾ ਚਾਹੀਦਾ ਏ, ਸਹੀ ਗੱਲ ਏ। ਟਾਇਮ ਦੀ ਸੌ਼ਰਟੇਜ਼ ਏ ਨਾ, ਹੁਣ ਟਾਇਮ ਕਿਵੇਂ ਕਹੀਏ ਹੁਣ ਚਲੋ, ਗੁੜਿਆ ਥੋੜ੍ਹੀ ਵੱਡੀ ਹੋ ਜੇਗੀ ਤੇ ਫੇਰ ਚਲਾਂਗੇ। ਰਾਤੀ ਮੈਂ ਚੱਲੀ ਜਾਂਨੀ ਆਂ, ਰਾਤੀ ਮੈਂ ਕੁੜੀਆਂ ਨਾਲ ਲੈ ਜਾਂਨੀ ਹਾਂ।
ਓਕੇ, ਚਲੋ ਵੈਸੇ ਰਾਤੀ ਵੀ ਹਨਾ, ਜਿਵੇਂ ਖਾਣਾ ਖਾਣ ਤੋਂ ਬਾਅਦ ਥੋੜਾ ਬਹੁਤ ਮਤਲਬ, ਵੌਕ ਕਰਨੀ ਚਾਹੀਂਦੀ ਆ ਆਪਾਂ ਨੂੰ। ਬ ਦੇਖੋ ਹਣਾ ਆਪਾਂ ਖਾਣ-ਪੀਣ ਸਾਰ ਨਾਲ ਦੀ ਨਾਲ ਸੋਜੀਏ, ਫਿਰ ਉਹ ਆਪਣਾ ਹਜ਼ਮ ਨੀ ਹੁੰਦਾ ਹੈਗਾ ਖਾਣਾ।
ਹੂੰ, ਅਸੀਂ ਅੱਠ-ਵਜੇ ਰੋਟੀ ਖਾ ਲੈਨੇ ਆ ਨਾ, ਤੇ ਸਾਢੇ-ਅੱਠ ਵਜੇ ਚੱਲ ਜਾਂਨੇ ਆਂ।
ਓਕੇ! ਓਕੇ-ਓਕੇ ਤੇ ਮਤਲਬ ਸਵੇਰੇ ਦੇ ਕੋਲ ਅਗਰ, ਆਪ ਆਪਾਂ ਸਵੇਰੇ ਸੈਰ ਕਰਨ ਜਾਂਨੇ ਹਾਂ, ਤਾਂ ਸਭ ਤੋਂ ਪਹਿਲਾਂ ਤਾਂ ਉਹਦਾ ਫਾਇਦਾ ਦੇਖੋ ਇਹ ਆ ਵੀ ਆਪਾਂ ਨੂੰ ਜਲਦੀ ਉੱਠਣ ਦੀ ਆਦਤ ਪੈ ਜੇਗੀ।
ਹੂੰ, ਜਲਦੀ ਉੱਠਣਾ ਤੇ ਬਹੁਤ ਮੁਸ਼ਕਿਲ ਹੈ, ਅੱਜ ਦੇ ਟਾਈਮ'ਚ।
ਸੈਰ ਦੇ ਬਹਾਨੇ ਨਾਲ ਆਪਾਂ ਜਲਦੀ ਉੱਠ ਸਕਦੇ ਹਾਂ, ਤੇ ਦੇਖੋ ਜਲਦੀ ਉੱਠਣ ਨਾਲ ਕਿੰਨੇ ਫ਼ਾਇਦੇ ਹੋਣਗੇ ਪਹਿਲਾਂ ਤਾਂ ਦੇਖੋ ਸੈਰ ਤੇ ਜਾਵਾਂਗੇ, ਸਵੇਰ ਦੀ ਆਪਾ ਨੂੰ ਸ਼ੁੱਧ ਤਾਜ਼ੀ ਹਵਾ ਮਿਲਦੀ ਐ।
ਹੂੰ।
ਕਿਉਂਕਿ, ਉਸ ਟਾਈਮ ਦੇਖੋ ਨਾ ਤਾਂ ਕੋਈ ਪ੍ਰਦੂਸ਼ਣ ਹੁੰਦਾ ਹਣਾ ਆਵਾਜਾਈ ਵੀ ਬਹੁਤ ਘੱਟ ਹੁੰਦੀ ਆ।
ਹੂੰ।
ਤੇ ਮਤਲਬ ਹੁਣ ਜਿਣਾ ਨੂੰ ਮੰਨਲੋ, ਕਿਸੇ ਨੂੰ ਸਾਹ ਵਗੈਰਾ ਦੀ ਪ੍ਰੋਬਲਮ ਆ ਹਨਾ ਯਾਂ ਕੁਛ ਵੀ ਹਨਾ, ੳਨਾਂ ਦੇ ਵਾਸਤੇ ਤਾਂ ਸਵੇਰ ਦੀ ਹਵਾ ਮਤਲਬ, ਬਹੁਤ ਇੱਕ ਤਰ੍ਹਾਂ ਨਾਲ ਹਨਾ ਕਹਿਦੀਏ ਬਹੁਤ ਚੰਗੀ ਆ।
ਹੂੰ, ਸਹੀ ਗੱਲ ਏ, ਹੁਣ ਦਿਨ ਦੇ ਟਾਈਮ ਹੁਣ ਜੇ ਰਿਸਪੋਂਸੀਬਿਲਟੀ ਬਹੁਤ ਨੇ ਨਾ, ਹੁਣ ਅਗਰ ਵੋਕ ਤੇ ਚੱਲ ਜਾਈਏ ਪੰਜ-ਮਿੰਟ ਵੈਸੇ ਨਿਕਾਲ ਸਕਦੇ ਹਾਂ, ਫਿਰ ਪਰ ਐ ਹੁੰਦੈ ਕਿ ਇਹਦੇ'ਚ ਹੁਣ ਐਵੀ ਕੰਮ ਕਰ ਲਈਏ, ਚੱਲ ਬੱਚੇ ਦਾ ਇਹ ਕਰਾ ਲਈਏ, ਬੱਚੇ ਨੂੰ ਥੋੜ੍ਹਾ ਪੜ੍ਹਾਲੀਏ। ਬਸ ਉਹਦੇ ਚੱਕਰ'ਚ ਰਹਿ ਜਾਂਦਾ ਏ, ਰਾਤੀ ਅਸੀਂ ਚੱਲ ਜਨੇ ਰੋਟੀ ਖਾਕੇ ਨਾ, ਫਿਰ ਅਸੀਂ ਸਾਰੇ ਜਣੇ ਚੱਲ ਜਾਂਨੇ ਆ, ਪਾਰਕ ਚੱਲ ਜਾਂਨੇ ਆ ਨਾ, ਸਾਡੇ ਘਰ ਦੇ ਕੋਲ ਏ। ਉੱਥੇ ਚੱਲ ਜਾਂਨੇ ਹਾਂ, ਤੇ ਬੱਚੇ ਝੂਲੇੇ ਲੈ ਲੈਣੇ, ਅਸੀਂ ਥੋੜੀ ਵੌਕ ਕਰ ਲੈਨੇ ਆਂ। ਹੂੰ।
ਹਾਂਜੀ-ਹਾਂਜੀ, ਤੇ ਮਤਲਬ ਅੱਜ-ਕੱਲ ਦੇਖੋ ਹਣਾ, ਜੇ ਆਪਾਂ ਮਤਲਬ ਕੱਲਾ ਇਹ ਨੀ, ਕਿ ਜਿਹੜੇ ਲੋਕਾਂ ਦੀ ਉਮਰ ਹੋ ਚੁੱਕੀ ਹੈ ਹਨਾ, ਬਜ਼ੁਰਗ ਹੋ ਰਹੇ ਨੇ ਜੇ ਆਪਾਂ ਜਵਾਨ ਲੋਕਾਂ ਦੀ ਵੀ ਗੱਲ ਕਰੀਏ ਹਨਾ, ਤੁਸੀਂ ਦੇਖੋਗੇ ਗੋਡਿਆਂ ਵਗੈਰਾ
ਤੁਸੀਂ ਇਹ ਗੱਲ ਰਹਿਣ ਦੋ ਬੱਚੇ, ਬਜ਼ੁਰਗ ਤੁਸੀਂ ਨਿੱਕੇ ਜਿਹੇ ਬੱਚੇ ਜਿਹੜੇ ਛੇ-ਸੱਤ ਸਾਲ ਦੀ ਗੁੜੀਆਂ ਵੀ ਹੋਏ ਨਾ, ਉਹ ਵੀ ਅੱਜ-ਕੱਲ ਪੈਰਾਂ'ਚ ਦਰਦੇ ਏ ਉਹਨਾਂ ਦੇ।
ਹਾਂਜੀ-ਹਾਂਜੀ, ਮਤਲਬ ਉਹੀ ਗੱਲ ਹੈ ਨਾ ਵੀ, ਹਰ ਇੱਕ ਨੂੰ ਦੇਖਲੋ
ਹੂੰ, ਕਿਉਂਕਿ ਫਿਜੀਕਲ ਐਕਟੀਵਿਟੀ ਘੱਟ ਗਈ ਏ ਨਾ, ਅਸੀਂ ਕਰਦੇ ਕਿਹੜਾ ਕੰਮ ਆ। ਹੈ ਹੀ ਨੀ ਪਹਿਲੇ ਟਾਈਮ ਲੋਕੀ ਕਿੰਨਾ, ਕਿੰਨਾ ਕੰਮ ਕਰਦੇ ਸੀ ਇੰਨੇ ਦੂਰ, ਦੂਰ ਖੇਤਾਂ ਵਿੱਚ ਜਾਣਾ ਹੱਥਾਂ ਨਾਲ ਕੰਮ ਕਰਨਾ ਸਾਰਾ
ਹਾਂਜੀ, ਹਾਂਜੀ।
ਤੇ ਅੱਜ ਕੱਲ ਤੇ ਹੈ ਹੀ ਨਹੀਂ ਲੇਡੀਜ਼ ਦਾ ਕਿੰਨਾ ਕੰਮ ਸੀ ਬਹਿ ਕੇ ਚੱਕੀ ਆਟ ਆਟਾ ਪੀਸਦੀਆਂ ਸੀ, ਕਣਕ ਪੀਸਦੀਆਂ ਸੀ ਹੈਨਾ ਘੜੇ ਚ ਪਾਣੀ ਲੈ ਕੇ ਕਿਆ ਨਾ ਅੱਜ-ਕੱਲ ਦੇਖੋ, ਟੂਟੀਆਂ ਲੱਗੀ ਦੀਆਂ ਘਰ। ਮੋਟਰ ਚਲਾਈ ਪਾਣੀ ਭਰ ਲਿਆ, ਮ ਚਟਨੀ ਬਣਾਨੀ ਏ ਜੀ, ਕਿੰਝ ਬਣਾਣੀ ਏ। ਮਿਕਸੀ ਚਲਾਈਏ ਇੱਕ ਬਟਨ ਚਲਾਇਆ ਚਲੋ ਬਈ
ਉਹੀ ਹੈ ਨਾ, ਮਤਲਬ ਆਪਾਂ ਜ਼ਿਆਦਾਤਰ ਦੇਖੋ ਮਸ਼ੀਨਾਂ ਤੇ ਨਿਰਭਰ ਹੋ ਗਏ ਜਿਸ ਕਰਕੇ ਆਪਣੇ ਸਰੀਰ ਤੇ ਮਤਲਬ ਜਿਹੜੀ ਹਿੱਲ ਜੁਲ ਹੋਣੀ ਚਾਹੀਦੀ ਹੈ, ਉਹ ਨਹੀਂ ਹੋ ਰਹੀ।
ਹੁਣ ਮਸ਼ੀਨਾਂ ਨੇ ਸਾਨੂੰ ਆਪਣਾ ਹੀ ਗੁਲਾਮ ਬਣਾ ਲਿਆ, ਉਹਦੇ ਬਿਨਾਂ ਅਸੀਂ ਰਹਿ ਨੀ ਸਕਦੇ ਦੋ ਮਿੰਟ ਲਾਈਟ ਬੰਦ ਹੋ ਜੇ। ਅਸੀਂ ਤੇ ਇਝ ਸੋ ਜਾਨੇ ਆ, ਜਿਵੇਂ ਸਾਹ ਨੀ ਆ ਨਾ ਸਾਨੂੰ ਅਗਲਾ।
ਸਹੀ ਗੱਲ ਹੈ, ਜੀ ਸਹੀ ਗੱਲ ਹੈ, ਮਤਲਬ ਇਹ ਹੈ ਦੇਖੋ ਨਾ ਜੇ ਆਪਾਂ। ਤੈਰ ਕਰਨ ਜਾਂਦੇ ਆ ਤਾਂ ਹੁਣ ਦੇਖੋ, ਹਰ ਇੱਕ ਬੰਦਾ ਦੇਖੋ ਅੱਜ ਦੇ ਟਾਈਮ ਚ ਦਵਾਈਆਂ ਖਾ ਰਿਹਾ ਹਨਾ ਇਹਨਾ ਚੀਜ਼ ਦਰਦ ਛੁਟਕਾਰਾ ਪਾਣ ਲਈ, ਜੇ ਉਹੀ ਚਲੋ ਆਪਾਂ ਥੋੜਾ ਬਹੁਤ ਹਨ, ਨਾਲ ਇਹ ਚੀਜ਼ ਨੂੰ ਵੀ ਐਡ ਕਰ ਲਈਏ ਸਵੇਰ ਦੀ ਸ਼ਹਿਰ ਨੂੰ ਤੇ ਸ਼ਾਮ ਲਈ ਸ਼ਹਿਰ ਨੂੰ-' ਤਾਂ ਕਿਤੇ ਨਾ ਕਿਤੇ ਦੇਖੋ, ਦਸ ਵੀਹ ਪ੍ਰਸੈਂਟ ਹਾਂਜੀ ਫ਼ਰਕ ਪੈ ਹੁੰਦਾ। ਮਤਲਬ ਮੈਨੂੰ ਖੁਦ ਮੈਨੂੰ ਨਾ ਖੁਦ ਮਤਲਬ ਇਹ ਚੀਜ਼ ਹੋਣ ਲੱਗ ਗਈ, ਸੀਗੀ ਸਾਹ ਵਗੈਰਾ ਦੀ ਹਨਾ ਮਤਲਬ। ਚੈਸਟ ਚ ਪੇਨ ਹੋਣ ਲੱਗ ਗਿਆ ਸੀਗਾ।
ਅੱਜ-ਕੱਲ ਇਝ ਈ ਅੱਜ-ਕੱਲ ਉਮਰ ਦੇ ਹਿਸਾਬ ਨਾਲ ਬਿਮਾਰੀਆਂ ਨਹੀ ਲੱਗਦੀ ਪਈਆਂ। ਇਨਵਾਇਰਮੈਂਟ ਦੇ ਹਿਸਾਬ ਨਾਲ ਫਿਜੀਕਲ ਦੇ ਹਿਸਾਬ ਨਾਲ ਲਗਦੀਆਂ ਨੇ। ਹੁਣ ਕਈ ਵੇਖੋ, ਅਹ ਸੱਤਰ ਸੱਤਰ ਸਾਲ ਦੇ ਬੁੱਢੇ ਲੋਕ ਵੀ ਹੇਮਕੁੰਡ ਦੀ ਯਾਤਰਾ ਕਰ ਲੈਂਦੇ ਨੇ ਸਾਨੂੰ ਚਾਰ ਸੀੜੀਆਂ ਚੜਨੀਆਂ ਭਜਨ ਝੜ ਨੀ ਸਕਦੇ ਅਸੀਂ,
ਬਿਲਕੁਲ-ਬਿਲਕੁਲ ਸਹੀ ਗੱਲ ਹੈ, ਜੀ ਸਹੀ ਗੱਲ ਹੈ। ਮਤਲਬ ਮੈਨੂੰ ਵੀ ਦੇਖੋ, ਮੈਨੂੰ ਉਦੋਂ ਤੋਂ ਹੀ ਫਿਰ ਯਾਦ ਤੇ ਮੈਂ ਕਿਹਾ ਚਲ ਦਵਾਈਆਂ ਖਾਣ ਨਾਲੋਂ ਵਧੀਆ ਆਪਾਂ ਥੋੜਾ ਬਹੁਤ
ਨਹੀਂ-ਨਹੀਂ ਦਵਾਈ ਨਾਲ ਇੱਕ ਬਿਮਾਰੀ ਸਹੀ ਹੋਏਗੀ ਚਾਰ ਲੱਗ ਜਾਣਗੀਆਂ ਜੀ।
ਬਿਲਕੁਲ-ਬਿਲਕੁਲ, ਕਿਉਕਿ ਦਵਈਆਂ ਚ ਵੀ ਇੱਕ ਤਰ੍ਹਾਂ ਦੇ, ਕੋ ਨਸ਼ਾ ਹੁੰਦਾ ਹਨਾ, ਮਤਲਬ ਜਿੰਨਾ ਦੇਰ ਆਪਾਂ ਨੂੰ ਉਸ ਚੀਜ਼ ਦਾ ਨਸ਼ਾ ਰਹੇਗਾ ਉਨੀ ਦੇਰ ਆਪਾਂ।
ਦਵਾਈ ਖਾਓਗੇ, ਤੇ ਠੀਕ ਛੱਡ ਦੋਗੇ ਤੇ ਫੇਰ ਉਹ ਗੱਲ ਫੇਰ ਇਹ ਏ ਨਾ, ਦਵਾਈਆਂ ਨਾਲ ਲੀਵਰ ਉੱਤੇ ਬੜਾ ਫ਼ਰਕ ਪੈਂਦਾ ਏ। ਪਹਿਲੇ-ਪਹਿਲੇ ਤੇ ਬੰਦਾ ਖਾ ਲੈਂਦਾ ਹੈ, ਬਾਅਦ ਚ ਲੀਵਰ ਦੇਖੋ। ਖਲੀ ਡੈਮੇਜ ਹੁੰਦੇ ਪਏ ਨੇ ਕਦੀ ਕੁਛ ਹੁੰਦਾ ਪਿਆ, ਕਦੀ ਕੁੱਛ ਹੁੰਦਾ ਪਿਆ ਹਨਾ।
ਠਕ ਹੁਣ ਤਾਂ ਦੇਖੋ, ਅੱਜ-ਕੱਲ ਹਰ ਇੱਕ ਹਨਾ ਪਿੰਡ ਸ਼ਹਿਰ ਦੇ ਵਿੱਚ ਦੇਖੋ ਸਰ ਤ ਨੇ ਵੀ ਪਾਰਕ ਵਗੈਰਾ ਬਣਾ ਤੇ ਹਨਾ, ਵੀ ਜਿਹੜਾ ਯੁਗ ਵਗੈਰਾ ਮਤਲਬ। ਲੋਕ ਨਹੀਂ ਕਰ ਪਾਦੇ ਉੱਥੇ ਦੇ ਕੋਈ ਮਸ਼ੀਨਾਂ ਰੱਖੀਆਂ ਹੁੰਈਆਂ, ਨੇ ਵੀ ਜੇ ਕਿਸੇ ਨੂੰ ਯੋ ਕਰਨਾ ਐਕਸਰਸਾਈਜ਼ ਕਰਨੀ ਹੈ। ਹਾਂਜੀ ਉਹ ਤਾਂ ਦੇਖੋ ਹਨਾ ਚਲੋ, ਜਿਹੜਾ ਆਪਾਂ ਕਹਿ ਦਈਏ।
ਬਹਿ ਜਾਂਦੇ, ਨੇ ਹੁਣ ਸਾਡੇ ਘਰ ਦੇ ਕੋਲ ਨਾ ਕਿੰਨੇ ਸ਼ਰਾਬੀ ਰਾਤੀ ਬੈਠੇ ਹੁੰਦੇ ਨੇ
ਉਹ ਤਾਂ ਮਤਲਬ ਇਹ ਹੁੰਦਾ, ਨਾ ਕਈ ਲੋਕ ਟਾਈਮ ਪਾਸ ਕਰਨ ਲਈ। ਹਨਾ ਇਹ ਆਪਾਂ ਕਹਿ ਦਏ ਵੀ ਘਰੋਂ ਵਿਹਲੇ ਹੁੰਦੇ ਨੇ ਹਨਾ। ਕੰਮ ਕਾਰ ਕੋਈ ਨਹੀਂ ਹੁੰਦਾ ਹੈਗਾ, ਉਹ ਇੱਦਾਂ ਦੇ ਲੋਕ ਹੁੰਦੇ ਨੇ ਪਰ,
ਫੇਰ ਕਈਆਂ ਦੇ ਘਰ ਦੇ ਇਤਰਾਜ ਕਰਦੇ ਨਾ ਫਿਰ ਕੀ ਇਹੋ ਜਿਹੇ ਪਾਰਕ ਚ ਫਿਰ ਜਾਣਾ ਨੀ ਲੋਕੀ ਤੇ ਹਰ ਇੱਕ ਚੀਜ਼ ਵਿਗਾੜਨ ਤੇ ਲੱਗੇ ਤੇ ਨੇ,
ਬਿਲਕੁਲ, ਬਿਲਕੁਲ, ਇਹ ਚੀਜ਼ ਨਹੀਂ ਨਾ ਸੋਚਦੇ ਹੈਗੇ, ਕਿ ਆਪਣੇ ਫਾਇਦੇ ਲਈ ਇਹ ਚੀਜ਼ ਲਗਾਏਗੀ।
ਆਪਣਾ ਇੰਜੋਏਮੈਂਟ ਕਰ ਲੈਂਦੇ ਨੇ, ਦੁਜੀਆ ਨੇ ਜਦੋ ਦੋ ਮਿੰਟ ਐਕਸਰਸਾਈਜ਼ ਕਰਨੀ ਏ ਉਦੀ ਟਾਈਮ ਖਤਮ ਹੋ ਜਾਦਾ, ਫਿਰ ਰਾਤ ਦਾ ਟਾਈਮ ਥੋੜਾ ਉਂਝ ਹੀ ਬੜਾ ਨਾਜਕ ਹੁੰਦਾ ਹੈ, ਪਤਾ ਨੀ ਲੱਗਦਾ ਹਨੇਰਾ ਉਂਝ ਹੁੰਦਾ ਹੈ ਫਿਰ ਬੰਦਾ ਕਹਿੰਦਾ ਇਹੋ ਜਿਹੀ, ਜਗਾ ਤੇ ਜਾ ਕੇ, ਕੀ ਕਰੀਏ।
ਬਿਲਕੁਲ ਸਹੀ ਹੈ, ਮਤਲਬ ਸਾਡੇ ਵੀ ਹੁਣ ਦੇਖੋ, ਬਹੁਤ ਵੱਡੀ ਪਾਰਕ ਬਣੀ ਹੋਈ ਹੈ। ਦੇਖੋ ਆਲੇ- ਦੁਆਲੇ ਦਾ ਉਹਦੇ ਮਤਲਬ ਅ ਤੁਰਨ ਲਈ, ਸੈਰ ਕਰਨ ਲਈ, ਵੋਕ ਕਰਨ ਲਈ। ਬਣਿਆ ਹੋਇਆ, ਕਾਫੀ ਲੰਬਾ ਬਣਿਆ ਹੋਇਆ। ਮਤਲਬ ਗੋਲ- ਗੋਲ ਤੇ ਉਹਦੇ ਸੈਂਟਰ ਦੇ ਵਿੱਚ, ਕਾਫੀ ਤਰਾਂ ਦੇ, ਬੱਚਿਆਂ ਲਈ ਝੂਲੇ ਲਗਾਏ ਗਏ ਨੇ। ਤੇ ਮਤਲਬ, ਜੇ ਕਿਸੇ ਨੇ, ਐਕਸਰਸਾਈਜ਼ ਕਰਨੀ, ਆ ਤਾਂ ਉਹਦੇ ਲਈ। ਤੇ ਅਲੱਗ ਤੋਂ, ਮਸ਼ੀਨਾਂ ਵਗੈਰਾ ਲਗਾਈਆ ਹੋਇਆ।
ਹਾਂ, ਨਹੀਂ ਸਰਕਾਰ ਨੇ ਤੇ, ਬਹੁਤ ਕੁੱਛ ਕੀਤਾ ਤੇ। ਏ, ਝੂਲੇ ਈ ਇੰਨੇ ਵਦਿਆ- ਵਦਿਆ ਲਗਾਏ ਦੇ ਸੀ। ਮੈਂ ਤੇ, ਆਪੇ ਲੈ ਲੈਂਨੀ ਆ ਜਾ ਕੇ। ਥੋੜੀ, - ਥੋੜੀ, ਮੈਂ ਕਿਹਾ ਕੇ, ਬੱਚੇ ਥੋੜਾ ਸਾਈਡ ਮੇ ਹੋਜੋ।
ਸਾਡੇ ਤਾਂ ਦੇਖੋ, ਸਰਕਾਰੀ ਜਿੰਮ ਵੀ ਆ ਗਈ, ਹਨਾ। ਮਤਲਬ ਸਰਕਾਰ ਨੂੰ, ਹਾਂਜੀ ਜਿੰਮ ਵੀ, ਆ ਗਈ ਸਾਡੇ ਤਾਂ, ਤੇ ਮਤਲਬ ਉਹਦੇ ਚ ਜਿੰਨੀਆਂ ਵੀ ਅ ਮਸ਼ੀਨਾਂ ਹੁੰਦੀਆਂ ਨੇ ਜਿੰਮ ਦੇ ਵਿੱਚ, ਹਨਾ ਵੱਡੀਆਂ ਇਹਵੇਂ ਕਹਿ ਲਓ ਨਾ। ਹਰੇਕ ਤਰਾਂ ਦੀਆਂ, ਮਸ਼ੀਨਾਂ ਆ ਗਈਆਂ ਉੱਥੇ। ਜਿੰਮ ਦੇ ਵਿੱਚ, ਮਤਲਬ ਬਿਲਕੁਲ ਫ੍ਰੀ ਹਲੇ। ੳਨਾ ਕੋਈ, ਉੱਥੇ ਉਹ ਨੀ ਹੈਗਾ।
ਵਦਿਆ ਗੱਲ ਏ। ਮੈਂ ਤੇ ਆਪ ਕੈਰੀ ਆ, ਜਿੰਮ ਜੁਆਇਨ ਕਰਲਾ। ਥੋੜਾ ਵੇਟ ਵੀ ਲੂਜ਼, ਹੋ ਜੇਗਾ।
ਬਿਲਕੁਲ- ਬਿਲਕੁਲ। ਨਾਲੇ ਵਦਿਆ, ਅਪਨੇ ਮਤਲਬ ਜਿਹੜੇ ਹਨਾ, ਬੋਡੀ ਦੇ ਸਟਕਚਰ ਵੀ ਹੁੰਦਾ। ਉਹਦੇ ਚ ਬੋਤ ਜ਼ਿਆਦਾ ਫ਼ਾਇਦਾ ਹੁੰਦਾ, ਸਹੀ ਕਹਿੰਦਾ ਆ, ਮਤਲਬ ਇੱਕ
ਦੁਬਾਰਾ ਨਾ ਫੈਟ, ਆ ਹੀ ਜਾਂਦਾ ਏ। ਬੋਡੀ ਤੇ। ਤੁਸੀਂ ਜੋ ਮਰਜ਼ੀ ਕਰ ਲੋ। ਠੀਕ ਏ ਨਾ, ਫੇਰ ਉਹੀ ਉਹ ਸ਼ੇਪ ਆਉਂਦੀ ਨੀ ਪਹਿਲੇ ਵਕਨ ਦੀ। ਸ਼ੇਪ ਦੇ ਬਾਅਦ ਚ, ਹੈਨਾ ਏ ਬੋਡੀ ਵਿੱਚ, ਵੀਕਨੈਸ ਬੋਤ ਆ ਜਾਂਦੀ ਏ। ਮਸਲ ਸਟਰ੍ਰੈਂਥ, ਖ਼ਤਮ ਹੋ ਜਾਂਦੀ ਏ। ਉਹ ਸਿਰਫ ਐਕਸਰਸਾਈਜ਼ ਹੀ ਖਤਮ ਕਰ ਸਕਦੀ ਏ। ਉੰਝ ਨੀ ਹੋਣੀ, ਸਾਡੇ ਸ਼ੋਲਡਰ ਦੇਖੋ, ਕਿੰਨੇ ਵੀਕ ਨੇ।
ਜਿਹੜਾ ਮਤਲਬ ਨਾ, ਯੋਗਾ ਹੁੰਦਾ ਹਨਾ ਸਾਡੇ ਤਾਂ ਮਤਲਬ ਸਰਕਾਰੀ ਟੀਚਰ, ਆਉਂਦੇ ਨੇ। ਮਤਲਬ ਜਿਹੜੀਆਂ, ਔਰ ਤਾ ਨੇ ਸਾਡੇ ਪਿੰਡ ਦੀਆਂ। ਹਨਾ ਸਾਰੀਆਂ ਇੱਕ ਸਰਕਾਰੀ ਜਗਾ ਚਲੀ ਜਾਂਦੀ ਨੇ। ਉੱਥੇ ਟੀਚਰ ਆਉਂਦੇ ਨੇ ਯੋਗਾ ਕਰਉਣ, ਲਈ ਅਲੱਗ ਤੋਂ।
ਬੋਤ ਵਦਿਆ ਗਾਲ ਏ। ਤੁਸੀਂ ਜਾਏਆ ਕਰੋ ਫੇਰ।
ਨਹੀਂ ਮੈਂ, ਤਾਂ ਨੀ ਜਾਂਦੀ। ਘਰ ਦੇ ਮੰਮਾ ਹੋਨੀ ਜਾਂਦੇ ਨੇ ਮੇਰੇ। ਮੈਂ ਨੀ ਜਾਂਦੀ, ਹੈਗੀ ਯੋਗੇ ਦੇ ਵਿੱਚ। ਹਾਂ ਨਹੀਂ ਮੇਰੀ ਤਾਂ, ਬੋਡੀ ਠੀਕ ਏ ਮਤਲਬ ਹਨਾ ਮੇਰਾ। ਨਾ ਕੋਈ ਸੈਟ ਆ, ਰਹਿੰਦਾ ਨੋਰਮਲ ਹਾਂ ਹੁਣ ਤਾਂ। ਮੇਰਾ ਹੋਏਗਾ, ਮੈਨੂੰ ਲੱਗਦਾ ਫਿਫਟੀ, ਫੋਟੀ ਸੈਵਨ, ਆਂ ਫਿਫਟੀ ਦੇ ਅਰਾੳਂਡਸ।
ਤੁਹਾਡਾ ਫੋਟੀ ਸੈਵਨ ਏ। ਮੇਰਾ ਸੈਵਨਟੀ ਫੋਰ ਏ। ਕੋਈ ਜ਼ਿਆਦਾ ਫਰਕ ਨੀ ਹੈਗਾ। ਠੀਕ ਏ, ਜਿਆਦਾ ਨੀ ਹੈ, ਫ਼ਰਕ ਅ।
ਮਤਲਬ ਹਨਾ ਦੇਖੋ। ਉਹ ਘੰਟਾ ਕਲਾਸ ਲਗਾਉਂਦੇ ਨੇ, ਘੰਟਾ ਮਤਲਬ ਸ਼ਾਮ ਨੂੰ, ਕਰਵਾਉਂਦੇ ਨੇ ਉਹ। ਤੇ ਘੰਟਾ, ਸ਼ ਸਵੇਰੇ ਕਰਵਾਉਂਦੇ ਨੇ, ਕੋਈ ਫੀਸ ਨੀ ਹੈਗੀ। ਵੀ ਕੋਈ ਫੀਸ
ਬੋਤ ਵਦਿਆ। ਸਰਕਾਰ ਤੇ ਬੋਤ ਕੁਛ, ਕਰਾਨ ਕਰਦੀ ਪਈਏ। ਕੀ ਬੰਦੇ ਹੈਲਥ ਰਹਿਣ। ਉਹ ਤੇ ਹੁਣ ਸਾਡੇ, ਉੱਤੇ ਹੈ ਨਾ, ਅਸੀਂ ਆਲਸੀ ਹੈਗੇ ਆ।
ਬਿਲਕੁਲ- ਬਿਲਕੁਲ, ਹੁਣ ਦੇਖੋ ਉਹਨਾਂ ਨੇ ਏਦੇ ੳ ਅਪਨੀ ਡਿਊਟੀ ਨਿਭਾਣੀ ਆ, ਹੁਣ ਕਣੀ ਕਹਿੰਗੇ ਜੋ ਕਹਿਣਗੇ ਵੀ, ਕੇਹੜਾ ਜਾਏਗਾ ਗਰਮੀ ਦੇ ਵਿੱਚ ਕੋਹੜਾ ਕ ਘਂਟਾ ਹੋ ਗਯਾ ਆਪਾਂ ਸੋਈਏ। ਨੀਂਦ ਪੂਰੀ ਕਰੀਏ, ਤੇ ਉਹੀ ਦੂਜੇ ਪਾਸੇ, ਦੂਜਾ ਬੰਦਾ ਸੋਚ ਰਿਹਾ ਵੀ ਫਰੀ ਚ ਆਪਾਂ ਨੂੰ ਕੋਈ, ਚੀਜ਼ ਸਿਖਾ ਰਿਹਾ ਹਨਾ, ਏਦਾ ਆਪਨੇ ਸਰੀਰ ਨੂੰ। ਫਾਇਦਾ ਹੋਏਗਾ। ਮਤਲਬ ਉਹ ਅਗਲਾ ਇਸ ਸਟੇਜ਼ ਨਾਲ ਵਦਿਆ, ਹਨਾ ਵੀ ਅਪ ਆਪਨਾ ਕਨ ਜਾ।
ਹਾਂ, ਸਹੀ ਗੱਲ ਏ।
ਮਤਲਬ ਮੇਰੇ ਖੁਦ ਮੰਮੀ ਉਹਨਾਂ ਦੇਖੋ ਵੇਟ